ਸਾਸਰੀ ਕਾਲ ਜੀ, ਕਿਵੇਂ ਹੋ ਜੀ?
ਵਧੀਆ ਜੀ, ਤੁਸੀਂ ਸੁਣਾਓ? ਹੈਲੋ।
ਪਏ ਔ ਜੀ ਹੈਲੋ, ਕੀ ਕਰ ਰਹੇ ਔ ਤੁਸੀ?
ਮੈਂ ਤੇ, ਚਾਹ ਬਣਾਂਦੀ ਪਈ ਆ।
ਅੱਛਾ, ਤੇ
ਹਾਂ
ਤੁਹਾਡੀ ਫੈਮਿਲੀ ਹੁਣ ਆ।
ਸਾਡੀ ਫੈਮਲੀ ਚ ਮੇਰੀ ਸੱਸ ਰੈਂਦੀ ਏ, ਤੇ ਮੇਰੇ ਘਰਵਾਲਾ ਹੈ, ਤੇ ਦੋ ਨਿਆਣੇ ਐ ਜਠਾਣੀ ਦੇ ਜੇਠ ਹੈਂ।
ਕੀ ਗੱਲ? ਕੀ ਕਰਦੇ ਨੇ ਤੁਹਾਡੇ ਹਸਬੈਂਡ?
ਹੱਲੇ ਬਿੰਬੇ ਗੱਡੀ ਚਲਾਂਦੇ ਐ।
ਅੱਛਾ, ਤੇ ਤੁਸੀਂ ਕੀ ਕਰਦੇ ਔ? ਹਾਊਸ ਵਾਈਫ ਅ
ਮੈਂ ਤਾਂ ਹਾਊਸ ਵਾਈਫ ਹ ਹਾਂਜੀ, ਹੋਰ? ਹਾਂਜੀ, ਹਾਂਜੀ।
ਸੱਸ ਕੀ ਕਰਦੇ, ਸੱਸ ਕੀ ਕਰਦੇ ਆ ਤੁਹਾਡੇ?
ਸੱਸ ਮੇਰੀ ਜੋਬ ਤੇ ਜਾਨੀ ਐ।
ਤੇ ਤਾਡੇ ਜੇਠ ਜੀ?
ਸਾਡੇ ਜੇਠ ਵੀ ਗੱਡੀ ਚਲਾਂਦੇ ਐ।
ਤੇ ਤੁਹਾਡੀ ਜਠਾਣੀ?
ਜਠਾਣੀ ਹਾਊਸ ਵਾਈਫ ਹੈ ਜੀ। ਹਾਊਸ ਵਾਈਫ ਹੈਗੀ।
ਅੱਛਾ-ਅੱਛਾ ਹੋਰ ਦੱਸੋ? ਕਿਆ ਰੇਲੀ।
ਹੂੰ। ਨਹੀ, ਹੁਣੇ ਤੋਂ ਬਣਾਦੀ ਪਈ ਆ ਚਾਅ ਔਨੇ ਉਠੀ ਆ ਨਾ, ਤੇ ਤਾਂ ਕਰਕੇ ਪਤਾ ਨੀ ਕੀ ਬੋਲੀ ਜਾਨੀ ਆ ਮੈ।
ਤੇ ਹੁਣ
ਔਰ ਤੁਸੀ ਕੀ ਕਰਦੇ ਔ?
ਮੈ ਔਫਿਸ ਤੋ ਆਏ ਆ, ਔਫੀਸ ਤੋ ਆਏ, ਔਫਿਸ ਤੋ ਆਏ।
ਅੱਛਾ ਜੀ। ਤੁਹਾਡੀ ਘਰਵਾਲੀ ਕੀ ਕਰਦੀ ਐ?
ਔਹ ਆਪਣਾ, ਬਿਊਟੀਜ਼ਮ ਦਾ ਕੰਮ।
ਔਕੇ। ਠੀਕ ਹੈ ਜੀ, ਚੰਗਾ ਐ। ਔਰ, ਨਿਆਣੇ ਕਿੰਨੇ ਆ?
ਹੱਲੇ ਤਾਂ ਇੱਕ ਵੀ ਨਈ ਆ ਨਿਆਣਾ ਤੇ।
ਅੱਛਾ! ਅਜੇ ਇੱਕ ਵੀ ਨੀ ਹੈ। ਕਿਉਂ?
ਬ ਏਦਾਂ ਹੀ
ਹਾਂ। ਚਲੋ ਕੋਈ ਨਾ ਹੋਜੂਗਾ। ਹਾਂਜੀ। ਹੋਰ,
ਸਭ ਕੁਛ
ਤੁਹਾਡੇ ਘਰ ਚ ਕੀ ਕੌਣ-ਕੌਣ ਨੁਹਦਾ ਹੈ।
ਅੱਜ ਦੇ ਘਰ 'ਚ ਮੇਰੀ ਵਾਈਫ ਮੈਂ ਮੰਮੀ ਭਾਈ ਅਤੇ ਭਾਬੀ ਜੀ। ਅੱਛੇ
ਅੱਛਾ-ਅੱਛਾ-ਅੱਛਾ ਜੀ। ਚਲੋ ਚੰਗਾ। ਤੁਸੀਂ ਕੀ ਕਰਦੇ ਹੋ ਬਾਈ?
ਮੈਂ ਆਪਣਾ ਜੋਬ ਕਰਦਾ ਵਾਂ ਔਫੀਸ ਵੇਗਾਰ ।
ਓਕੇ- ਓਕੇ, ਹਾਂ, ਦੱਸਿਆ ਸੀ ਹੁਣੇ ਦੱਸਿਆ ਸੀ। ਮੈਂ ਕਹਿ ਤੇ ਆ ਨਾ ਕੁੱਤੇ ਪਈ ਸੀ। ਉਹਨੇ ਹਾਂ। ਭੁੱਲ ਜਾਂਦੀ ਹਾਂ ਮੈਂ, ਕੋਈ ਨੀ ਜੀ ਕੋਈ ਨੀ ਜੀ। ਹੋਰ, ਚਾਹ -ਪਾਣੀ ਪੀ ਲੋੋ। ਹਾਂਜੀ।
ਪੀਓ ਜੀ, ਪੀਓ। ਮੈਂ ਤਾਂ ਹਾਲੇ ਉਠ ਕੇ ਹੀ ਗਿਆ ਨਾ।
ਓਕੇ ਜੀ-ਜੀ ਅੱਛਾ-ਅੱਛਾ ਜੀ।
ਅਤੇ ਬਸ ਇੱਥੇ ਆਪਣਾ ਖੇਲ ਜ ਆਪਣਾ ਦੇਖਦੇ ਵਾਂ। ਸਾਡਾ ਆਫਿਸ ਚ ਕੰਮ ਹੈਗਾ ਨਾ ਯੂ ਤਸੀਲ ਦਾ
ਅੱਛਾ'ਅੱਛਾ-ਅੱਛਾ-ਅੱਛਾ ਜੀ।
ਤਾਂ ਕਰਕੇ ਔਫਿਸ ਦੇ ਹੀ ਆ।
ਠੀਕ ਆ ਜੀ, ਚੰਗਾ, ਫੇਰ ਵਧੀਆ ਜੀ। ਕਰਨਾ ਚਾਹੀਦਾ ਕੰਮ।
ਉਹ ਦੱਸੋ, ਤੁਹਾਡੇ ਓਦਰ ਗੱਲ ਨੀ ਕਿੱਦਾਂ ਦੀ ਪੈ ਗਈ ਹੈ।
ਬਹੁਤ ਪੈ ਰਹੀ ਹੈ। ਬਸ ਉਹ ਪੁੱਛੋ ਉਹਨਾਂ ਦੀ ਕਿਤੇ ਕਿੰਨੀ ਗਰਮੀ ਪੈਂਦੀ ਹੈ। ਇੱਥੇ
ਸਾਡੇ -ਸਾਡੇ ਏਦਾਂ ਵੀ ਬਹੁਤ ਗਰਮੀ ਪੈ ਗਈ ਆ।
ਹਾਂਜੀ।
ਅੱਜ ਦਾ ਤਾਂ ਤਾਪ- ਤਾਪਮਾਨ ਹੀ ਬਹੁਤ ਜ਼ਿਆਦਾ ।ਵਹੁ
ਹਾਂਜੀ-ਹਾਂਜੀ-ਹਾਂਜੀ ਏਦਾਂ ਹੀ ਆ ਜੀ।
ਇੱਕ ਮੀਂਹ ਨੀ ਮੀਂਹ- ਮੀਂਹ ਨੀ ਪੈ ਗਿਆ। ਨਾ ਤਾਂ ਕਰਕੇ ਤਪ
ਹਾਂਜੀ-ਹਾਂਜੀ-ਹਾਂਜੀ। ਤੇ ਲੋਕਾਂ ਨੇ ਫਸਲ ਲਗਈ ਹੈ ਨਾ ਤੇ ਉਹ ਵੀ ਖਰਾਬ ਹੋ ਜਾਊਗੀ ਨਾ।
ਹਾਂ ।ਉਹ ਤਾਂ ਹੈਗਾ। ਪਰ ਅ ਜਿੰਨੀ ਗਰਮੀ ਪੈ ਗਈ। ਇੱਕ -ਅੱਧੀ ਵਾਰ ਤਾਂ ਮੀਂਹ ਪੈਣਾ ਚਾਹੀਦਾ। ਘੱਟੋ-ਘੱਟ ਦੋ ਤਿੰਨ ਦੋ ਤਿੰਨ ਘੰਟੇ ਪੈ ਜਾਵੇ ਨਾ ਥੋੜ੍ਹਾ ਜਿਹਾ ਮੌਸਮ 'ਚ ਬਦਲਾਵ ਆਜੂਗਾ ਨਾ
ਹਾਂਜੀ-ਹਾਂਜੀ ਇਹ ਤਾਂ ਗੱਲ ਹੈ
ਹੂੰ
ਹੂੰ, ਹੋਰ ਦੱਸੋ? ਬਸ ਵਧੀਆ ਜੀ
ਕੀ ਚੱਲ ਗਿਆ ਵਾ
ਵਧੀਆ ਜੀ ਹੁਣ ਤੇ ਰੋਟੀ ਦੀ ਪਾਣੀ ਦੀ ਤਿਆਰੀ ਕੀਤੀ ਜਾਂਦੀ ਹੈ ਹੁਣ ਕੀ ਸੋਚਦੇ ਪਏ ਐ ਸੋਚਦੇ ਪਏ ਹੈ ਕੀ ਬਣਾਵਾਂ ਹੁਣ
ਅੱਛਾ।
ਓਹੀ ਤਾਂ ਸੁ
ਸਾਨੂੰ ਤਾਂ ਆਪ ਨਹੀਂ ਪਤਾ ਅੱਜ ਕੀ ਮਿਲਲੇਗਾ ਖਾਣ ਲਈ।
ਸਾਨੂੰ ਤਾਂ ਘਰੇ ਜਾ ਕੇ ਸਪਰਾਇਜ ਘਰੇ ਜਾ ਕੇ ਸ ਸਪ੍ਰਾਈਜ ਮਿਲਣਾ ਵਾ।
ਹਾਂਜੀ, ਹਾਂਜੀ ਸਹੀ ਗੱਲ ਹੈ। ਤੇ ਤੁਹਾਡੀ ਵਾਈਫ ਤੋਂ ਬਣਾ ਕੇ ਰੱਖਦੀ ਹੁੰਦੀ ਹੋਗੀ।
ਹਾਂ ਵਾਈਫ ਬਣਾ ਕੇ ਰੱਖਦੀ ਐ, ਉਹੀ ਕਹਿ ਗ ਨਾ ਘਰੇ ਜਾ ਕੇ
ਹਾਂਜੀ, ਹਾਂਜੀ
ਘਰੇ ਜਾ ਕੇ ਸੱਪਰਾਈਜ ਮਿਲੂਗਾ ਗਾ ਨਹੀਂ, ਨਹੀਂ ਵਾਈ ਬਣਾ ਕੇ ਰਖ ਦਿਆਂ।
ਹਾਂਜੀ ਕਿੱਦਾਂ ਤੁਹਾਡੀ ਵਾਈਫ?
ਵਾਈਫ ਵਧੀਆ ਵਾ।
ਹਾਂ ਸਾਰਾ ਕੰਮ ਕੁਮ ਕਰ ਲੈਂਦੀ ਏ।
ਹਾਂ ਘਰ ਦਾ ਸਾਰਾ ਕੰਮ ਹੀ ਕਰਦੀ ਆ।
ਅੱਛਾ ਜੀ, ਚਲੋ ਚੰਗਾ ਹੈ ਫਿਰ ਤਾ ਸੁਖ ਹੈ। ਤੇਨੂੰ
ਸੌਖੀ ਆ ਤਾਂ ਹੀ ਤਾਂ ਆਪਾਂ ਬਾਹਰ ਨਿਕਲੇ ਆ ਘਰ ਤੋਂ
ਹਾਂਜੀ, ਹਾਂਜੀ ਆਹ ਤਾਂ ਹੈ ਗੱਲ ਭਾਈ ਕੰਮ ਤੋਂ ਕਰਨਾ ਬਦੇ ਹੀ ਹੈ ਨਿਆਣੇ ਅਹ ਸੋਖੇ ਥੋੜਾ ਨਾ ਪਲਨਣੇ
ਉਹੀ ਆ ਨਾ ਅੱਜ ਦੇ ਟਾਈਮ ਚ ਪੈਹੈ ਕਮਾਣਾ ਔਖਾ ਹੋਇਿਆ ਹੋਇਆ ਨਾ।
ਹਾਂਜੀ, ਹਾਂਜੀ
ਮੈਂ ਕਿਹਾ ਅੱਜ ਦੇ ਟਾਈਮ ਤੇ ਪੈਸਾ ਕਮਾਉਣਾ ਔਖਾ ਵਾ ਨਾ।
ਹਾਂਜੀ ਇਹ ਤਾਂ ਗੱਲ ਹੈ।
ਜਿਹਨੇ ਪੈਸਾ ਦੇਣਾ ਵਾ ਉਹ ਇੰਨੀ ਛੇਤੀ ਥੋੜ੍ਹੀ ਕਿ ਆਪਣੀ ਜੇਬ ਤੋਂ ਕੱਢ ਕੇ ਤੁਹਾਡੀ ਜੇਬ ਚ ਪਾ ਦੂਗਾ।
ਆਹ ਤਾਂ ਗੱਲ ਸਹੀ ਕਹਿੰਦੇ ਹੋਗੀ ਤੁਸੀਂ।
ਇਹ ਤਾਂ ਕਰਕੇ ਹਾਂ। ਗਰਮੀ ਇਨੀ ਹੁੰਦੀ ਹੈ ਬਸ ਕੀ ਦੱਸੀਏ ਇਹਦਾ ਮਾਹੌਲ
ਬਸ ਕੀ ਵਤਾਈਏ ਕੰਮ ਤੋਂ ਕਰਨਾ ਹੀ ਪੈਂਦਾ ਜੀ।
ਹਾਂ ਇਹ ਤਾਂ ਹੈ ਹੀ ਆ ਕੰਮ ਤਾਂ ਕਰਨਾ ਪਊਗਾ ਈ। ਬ ਕੱਟ ਰੇ ਆ ਬਸ ਸੈੱਲ ਵੀ ਪੈਕੇਜ ਵਧੀਆ ਹੋਵੇ ਨਾ ਤਾਂ ਤਾਂ ਕੋਈ ਦਿੱਕਤ ਨਹੀਂ ਹੁੰਦੀ ਇਹ ਸੈਲਰੀ ਪੈਕੇਜ ਘੱਟ ਹੋਵੇ ਨਾ ਫਿਰ ਤਾਂ ਦਿੱਕਤ ਹੀ ਦਿੱਕਤ ਹੈ ਬੰਦਾ ਇੰਨਾ ਕੰਮ ਵੀ ਕਰੇ ਫੇਰ ਜਾ ਕੇ ਆਪਣੇ ਖਰਚੇ ਨਾ ਪੂਰੇ ਹੋਣ ਫੈਦਾ ਕੀ
ਹਾਂ ਤਾਂ ਇਹ ਗੱਲ ਤਾਂ ਸਹੀ ਕਹਿ ਰਹੀ ਜੀ।
ਬੰਦਾ ਆਪਣੇ ਲਈ ਕੁਛ ਲੈ ਨਹੀਂ ਸਕਦਾ ਕੁਛ ਨਹੀਂ
ਨਹੀਂ, ਅੱਜ ਦੇ ਟਾਈਮ ਚ। ਭਾਵੇਂ ਪੂਰਾ ਭਰਾ ਅਹ। ਪਰਿਵਾਰ ਕਮਾਵੇ ਤੇ ਵੋ ਵੀ ਕੰਮ ਹੈ।
ਉਹ ਤਾਂ ਹੈ ਹੀ ਆ। ਬ ਮਹਿੰਗਾਈ ਵੀ ਤਾਂ। ਤਾਂ ਬਹੁਤ ਜ਼ਿਆਦਾ ਹੋਈ ਹੋਈ ਹੈ ਨਾ ਤਾਂ ਕਰਕੇ।
ਹਾਂਜੀ ਹਾਂ ਜੀ ਹਾਂ ਜੀ। ਤੇ ਤੁਹਾਡੀ ਭੈਣ ਕਿੱਥੇ ਘਰੇ ਰਹਿੰਦੀ ਆ?
ਭੈਣ ਦਾ ਮੇਰਾ ਵਿਆਹ ਹੋ ਗਿਆ ਵਾ ਉਹ ਆਪਣਾ ਲੁਧਿਆਣੇ ਰਹਿੰਦੇ ਆ।
ਉਹ ਅੱਛਾ।
ਹਾਂ
ਓਕੇ ਤੇ ਬੱਚੇ ਕਿੰਨੇ ਆ ਉਹਦੇ?
ਤਿੰਨ ਬੱਚੇ ਨੇ ਦੋ ਕੁੜੀਆਂ ਇੱਕ ਮੁੰਡਾ।
ਓਕੇ ਜੀ, ਚਲੋ, ਸਬ ਚੰਗਾ ਆ ਵਧੀਆ ਜੀ।
ਦੇਖੇ ਕੌਣ ਕੌਣ ਆ।
ਤੇ ਤਿੰਨ ਭਾਈ ਹੈ।
ਅੱਛਾ। ਤੇ ਭਾਈਆਂ ਦਾ ਭਾਈਆਂ ਦਾ ਵਿਆਹ ਹੋਊ। ਵਿਆਾਹ
ਹਾਂਜੀ, ਹਾਂਜੀ ਇੱਕ ਦਾ ਹੋਇਆ ਹੈ ਤੇ ਦੋ ਹੁਣ ਹੋਰ ਨੇ ਕੁਆਾਰੇ। ਇਹ ਆ। ਦੋ ਤੇ ਹਲੇ। ਐਵੇਂ ਹੈ, ਬਸ ਜੋ ਕਰਦੇ ਐ। ਛੋੜ ਕੇ ਆਨੇ ਆ ਦੋ।
ਹਲੇ, ਅੱਛਾ ਉਮਰ ਨਹੀ ਹੋਈ ਏ ਵਿਆਹ ਦੀ।
ਨਹੀਂ ਨਹੀਂ ਉਹ ਮਰਦ ਤੋਂ ਹੋ ਗਈ ਹੈ ਤੇ। ਹੁਣੇ ਇਹ ਬਈ ਲੱਭਦੇ ਪਏ ਐ। ਹਾਂ ਕੁੜੀ ਲੱਭਦੀ ਪਈ ਹੈ ਲੱਭਦੇ ਪਏ ਆ। ਨਸਤਾ ਹੋਜੂ
ਚਲੋ ਹੋ ਜੂਗਾ।
ਮੰਮੀ। ਹਾਂਜੀ, ਹੋਰ?
ਬਸ ਵਧੀਆ।
ਫਿਰ ਚਾਏ ਪੀ ਲੋੋ ਜੀ।
ਪੀ ਓ ਪੀ ਓ।
ਮਕ
ਪਚਾਸ ਰੁਪਏ ਦੇ ਦਿਓ। ਚਲੋ। ਠੀਕ ਆ ਮੈਂ ਬਾਅਦ 'ਚ ਕਰਦਾ ਵਾਂ ਗੱਲ।
ਕੀ ਹੋ ਗਿਆ ਹੁਣ?
ਮੈਂ ਚੱਲਿਆ ਵਾਂ।
ਅੱਛਾ, ਚੱਲੇ ਉਹ ਤੁਸੀਂ ਕਿੱਥੇ ਜਾਂਦੇ ਹੋ?
ਦੁਕਾਨ ਤੇ ਜਾ ਰਿਹਾ।
ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਚੰਗਾ। ਚੰਗਾ ਜੀ, ਚੰਗਾ, ਓਕੇ ਚੰਗਾ। ਅ ਮੈਂਨੂੰ ਮਿਲ ਲਓ। ਹੈਲੋ। ਹੈਲੋ ਹੈਲੋ ਹੈਲੋ ਹੈਲੋ ਹੈਲੋ